ਸ ਹੋਰ ਸਭ ਠੀਕ?
ਹਾਂਜੀ ਚੜਦੀ ਕਲਾ।
ਹੂੰ ਵਧੀਆ, ਵਧੀਆ ਗੱਲ ਆ ਚੜਦੀ ਕਲਾ 'ਚ ਰਹੋ।
ਹਾਂਜੀ ਹੋਰ ਪਰਿਵਾਰ ਸਭ ਖੈਰੀਅਤ ਆ?
ਹਾਂਜੀ-ਹਾਂਜੀ ਵਧੀਆ ਸਭ ਵਧੀਆ, ਤੁਸੀਂ ਦੱਸੋ ਸਾਰੇ ਠੀਕ।
ਹਾਂਜੀ-ਹਾਂਜੀ ਚੜਦੀ ਕਲਾ।
ਹਾਂਜੀ ਹੁਣ ਦੱਸੋ ਜੀ ਕੀ ਕੈ ਰੇ ਸੀਗੇ, ਇਹ ਆਪਣੀ ਪੰਜਵੀਂ ਕੋਲ ਆ?
ਹਾਂ ਪਤਾ ਨੀ ਕਿਨਵੀ ਕੋਲ ਆ, ਤੁਹਾਡੇ ਨੀ ਸ਼ੋ ਕੀਤਾ।
ਅ ਮੈਂ ਚੈੱਕ ਨੀ ਕਰਿਆ।
ਮੈਂ ਵੀ ਨੀ ਚੈੱਕ ਕੀਤਾ 'ਤੇ ਏਦੀ ਅਮਾਊਟ ਕਿਵੇਂ ਪਤਾ ਲੱਗੂਗੀ?
ਕਿਦੀ?
ਆਹ ਆਪਾਂ ਜੇੜੀਆਂ ਕੀਤੀਆਂ ਵਾ ਟਾਸਕ ਕੀਤੇ ਜੇੜੇ।
ਏ ਤਾਂ ਉੱਥੇ ਪਤਾ ਲੱਗ ਜਾਂਦਾ ਵੀ ਛੇ ਸੌ ਪੰਜ ਆਗੇ, ਛੇ ਸੌ ਦਸ ਆਗੇ ਛੇ ਸੌ
ਨਈ ਓ ਆਪੇ, ਆਪੇ ਓਟੋ ਓਟੋਮੈਟਿਕ ਹੁਣੇ ਆ ਜਾਣਗੇ ਜਾਂ ਫਿਰ ਠੈਰ ਕੇ ਆਉਣਗੇ।
ਅ ਲਗਭਗ ਗੱਲ ਕੈ ਲੋ ਤੁਸੀਂ ਜਦੋਂ ਤਾਂ ਆਪਣੇ ਹਾਂ ਤੀ ਕ ਕੋਲਾ ਹੋਗੀਆਂ ਪੂਰੀਆਂ।
ਤੀ ਕੋਲਾਂ ਤਾਂ ਹੋਗੀਆਂ ਹੁਣ ਮੇਰੀਆਂ।
ਅੱਛਾ ਫਿਰ ਤੁਹਾ ਤੁਸੀਂ ਮੇਰੀਆਂ ਪੂਰੀਆਂ ਕਰਵਾ ਰੇ ਓ।
ਹਾਂ ਤੁਹਾਡੀਆਂ ਪੂਰੀਆਂ ਕਰਵਾ ਰੇਆ ਵਾ ਆਪਾਂ ਮਲ ਬੀ ਅਨਲਿਮਟਡ ਕਰ ਸਕਦੇ ਆ, ਆ ਰਸੀਵ ਕਰ ਸਕਦੇ ਆ ਹਨਾ।
ਹਾਂ ਤੁਹਾਡੇ ਕੋਲ ਅੱਸੀ-ਅੱਸੀ ਰੁਪਏ ਆਈ ਜਾਣਗੇ, ਇੱਕ-ਇੱਕ ਕਾਲ 'ਤੇ।
ਹਾਂ-ਹਾਂ-ਹਾਂ ਅੱਛਾ ਤੁਹਾਡੀਆਂ ਕਿੰਨੀਆਂ ਹੋਗੀਆਂ, ਅਠਾਰਾਂ-ਉਨੀਂ।
ਮੇਰੀਆਂ ਤਾਂ ਲਗਭਗ ਲਾ ਲੋ ਤੁਸੀਂ ਪੰਦਰਾਂ ਹੋਗੀਆਂ ਹੋਣੀਆਂ ਪੰਦਰਾਂ ਪੰਦਰਾਂ-ਵੀਹ ਕ ਪੰਦਰਾਂ-ਵੀਹ ਦੇ ਲ ਵਿੱਚ ਵਿਚਾਲੇ ਈ ਹੋਗੀਆ ਹੋਣੀਆਂ।
ਅੱਛਾ ਚਲੋ ਵਧੀਆ ਹਾਂਜੀ ਆਪਣੀ-ਆਪਣੀ ਗੱਲ ਹੋ ਰੇ
ਹੂੰ ਹਾਂਜੀ-ਹਾਂਜੀ ਬਿਜ਼ਨਸ 'ਤੇ। ਹੈਲੋ
ਹਾਂਜੀ-ਹਾਂਜੀ।
ਤੁਸੀਂ ਬੱਸ 'ਚ ਜਾ ਰੇ ਓ?
ਬੱਸ 'ਚ ਜਾ ਰੇਆ ਆਪਣੇ ਖੜਕਾ ਤਾਂ ਨੀ ਆ ਰੇਆ ਤੁਹਾਨੂੰ।
ਹਾਂ ਮਤਲਬ ਡਿਸਟਰਬੈਂਸ ਨੀ ਹੋਰੀ ਪਰੰਤੂ ਵੈਸੇ ਈ ਪੁੱਛਿਆ ਸੀਗਾ ਵੀ ਮੈਂ ਓ ਅਪ-ਡਾਊਨ ਕਰਦੇ ਓ ਤੁਸੀਂ?
ਹਾਂ ਕਿਉਂਕਿ ਮੈਨੂੰ ਸਰ ਅਪ-ਡਾਊਨ ਕਰਨਾ ਪੈਂਦਾ ਹੈਗਾ ਏਦਾਂ ਨਾ ਮੰਨ ਲੋ ਵੀ ਮੇਰਾ ਜੇੜਾ ਪਿੰਡ ਆ ਆਹ ਮੇਰੇ ਵਰਕ ਪਲੇਸ ਤੋਂ ਨਾ ਚਾਲੀ, ਅੱਸੀ ਕ ਕਿਲੋਮੀਟਰ ਦੀ ਵਾੜ 'ਤੇ ਆ।
ਅੱਸੀ ਕਿਲੋਮੀਟਰ।
ਅੱਸੀ-ਸੱਠ ਏਨੀ ਇੰਨਾ ਕੀ ਪੈਂਦਾ ਈ। ਸੱਠ-ਅੱਸੀ ਏਨਾ ਈ ਪੈਂਦਾ 'ਤੇ ਮੈਂ, ਹਾਂਜੀ। ਪਹਿਲਾਂ ਮੈਂ ਮੰਨ ਲੋ ਵੀ ਤੇਰਾਂ ਕਿਲੋਮੀਟਰ ਰੈਂਦਾ ਸੀ ਆਪਣੇ ਵਰਕ ਪਲੇਸ ਤੋਂ ਦੂਰ ਠੀਕ ਐ 'ਤੇ ਉਸ ਤੋਂ ਬਾਅਦ ਸ ਸਰ ਜੇੜਾ ਮੇਰਾ ਕਰਾਇਆ ਸੀ ਉਹ ਮੰਨ ਲੋ ਵੀ ਕੰਪਨੀ ਦਿੰਦੀ ਸੀ ਨਾ, ਕੰਪਨੀ ਦਾ ਓਨਰ ਦਿੰਦਾ ਸੀਗਾ।
ਅੱਛਾ।
ਹੁਣ ਮੈਨੂੰ ਨਾ ਇੱਕ ਮ੍ਹੀਨਾ ਹੋਇਆ ਇੱਥੇ ਸ਼ਿਫਟ ਹੋਏ ਨੂੰ, ਤੇ ਹੁਣ ਵੇ ਖੋ ਮਲ ਵੀ ਓ ਕੈਂਦੇ ਤਾਂ ਹੈ ਵੀ ਕਰਾਇਆ ਦੇਵਾਂਗੇ ਹਨਾ ਪੰਤਾਲੀ ਸੌ, ਬਿਆਲੀ ਸੌ ਜਿੰਨਾ ਬਣ ਦਾ ਵਾ ਪਰ ਮੰਥ ਦਾ ਕਰਾਇਆ।
ਹਮ
ਠੀਕ ਐ ਉਸ ਤੋਂ ਅਡਵਾਂਸ ਸੈਲਰੀ ਹੁਣ ਵੇਖੋ ਵੀ ਕਿੰਨੀ ਮਿਲੂਗੀ ਹਨਾ।
ਅੱਛਾ ਅੱਛਾ, ਪਰੰਤੂ ਵੀਰੇ ਤੁਹਾਨੂੰ ਬਚਦਾ ਕੀ ਐ ਇਹਦੇ ਵਿੱਚ।
ਨਹੀਂ ਸੈਲਰੀ ਤਾਂ ਆਪਣੇ ਕਿਰਾਇਆ ਤਾਂ ਸਰ ਉਹਨਾਂ ਦਾ ਵਾ ਕੰਪਨੀ ਦਾ ਕਰਾਇਆ ਹਾਜ ਉਹਨਾਂ ਦਾ ਵਾ ਪਹਿਲਾਂ ਵੀ ਉਹਨਾਂ ਦਾ ਸੀਗਾ ਤੇ ਪਲੱਸ ਜੋ ਮੇਰੇ ਕੀੜੇ ਅਹ ਲੀੜੇ- ਕੱਪੜੇ ਹੁੰਦੇ ਹੀ ਆਪਣੇ ਕੱਪੜੇ ਵੀ ਪਹਿਲਾਂ ਪਰਚੇਜ ਕਰਕੇ ਦਿੱਤੇ ਮੈਨੂੰ।
ਅੱਛਾ ਉਵੀ ਦਿੰਦੇ।
ਵਧੀਆ ਕੰਪਨੀ ਦੇ, ਹਾਂਜੀ ਕੰਪਨੀ ਦੇਦੀ ਜੀ। ਫਰੇ ਫਰੈਸ਼ਮੈਟ ਵਗੈਰਾ।
ਅੱਛਾ ਖਾਣ-ਪੀਣ ਦਾ ਵੀ ਕੰਪਨੀ ਦਾ।
ਖਾਣ- ਪੀਣ ਦਾ ਹਾਂਜੀ ਕੋਈ ਰੋਕ -ਟੋਕ ਨੀ ਜੋ ਮਰਜੀ, ਮੰਤਲਬ ਇਹ ਕੈਸ਼ ਮੇਰੇ ਕੋਲ ਹੁਦਾ ਹੀ ਮੈਨੂੰ ਕੈਸ਼ ਮੇਰੇ ਕੋਲ ਹੁੰਦਾ ਹੀ, ਮੈਨੂੰ ਭਾਜੀ ਕਹਿਣ ਦਿੰਦੇ ਹੀ ਮੰਨਲਬ ਵੀ ਜੋ ਕਰਨਾ ਵਾ ਹਨਾ ਖਾਣਾ ਵਾ ਆਪਣਾ ਪਰਸ ਲਈ ਤੂ ਕਿਰਾਇਆ ਐਕਸਪੈਂਸ ਤੋਂ ਕੱਢ ਸਕਦਾ ਵਾਂ, ਪਰ ਮੈਂ ਥੋੜਾ ਹਨਾ। ਇਏਦਾਂ ਕਰਦਾ ਹੁਨਾ ਕਿ ਨਈ- ਨਈ ਜੀ ਕੋਈ ਗੱਲ ਨੀ ਨਹੀਂ ਏਦਾਂ, ਕਿਉਂਕਿ ਮੈਂ ਨਾ ਮੇਰੀ ਆਯਤ ਤਾਂ ਪਹਿਲਾਂ ਤੋਂ ਈ ਮੈਂ ਨਾ ਹੁਣਾ ਫਾਇਦਾ ਨਹੀਂ ਚੈੱਕਦਾ ਹੁੰਦਾ ਜ਼ਿਆਦਾ ਕਿਸੇ ਦਾ।
ਅੱਛਾ ਅੱਛਾ ਠੀਕ ਐ।
ਹਾਂ ਥੋੜੀ ਜਿਹੀ ਮੇਰੀ ਇਹ ਆਦਤ ਤਾਂ ਮਤਲਬ ਵੀ ਕਈ ਹੁੰਦੇ ਆ ਹਨਾ ਵੀ ਚਲੋ ਹਾਂ ਮੌਕੇ ਤੇ ਚੌਕਾਂ ਮਾਰਦੇ ਆ ਆਪਾਂ ਨੂੰ ਮਿਲਣ ਡਿਆ ਕੈਸ਼ ਮਿਲਣ ਡਿਆ ਇਨਾ, ਪਰ ਮੇਰੀ ਥੋੜ੍ਹੀ ਜਹੀ ਸੋਚ ਏਦਾਂ ਵਾ ਹੁਣ ਸਰ ਇੱਕ ਮੰਥ ਹੋ ਗਿਆ, ਸਾਨੂੰ ਨਾ ਕਿਸੇ ਪਾਰਟੀ ਨਾ ਬੱਤੀ ਹਜ਼ਾਰ ਕੁਛ ਰੁਪਈਏ ਅਮਾਊਂਟ ਆਇਆ ਸੀਗਾ। ਕ ਪਾਟੀ ਨੂੰ ਦਿਤੀਦੀ ਕਿ ਉਹਦੇ ਵਿੱਚੋ ਮੈਂ ਨਾ ਆਪਣੇ ਪਰਸਨ ਵਿੱਚ ਤੁਹਾਨੂੰ ਮੈਂ ਦੱਸਾਂ ਮੈਂ ਉਹਦਾ ਮਿਨੀਮਮ ਖਰਚਾ ਕੱਟਿਆ ਲੇਕਿਨ ਤੇ ਉਹ ਮ ਉਹ ਅਮਾਊਂਟ ਮੇਰੇ ਕੋਲ ਹਾਲੇ ਵੀ ਬਚੀ ਪਈ ਆ, ਦੋ -ਤਿੰਨ ਹਜ਼ਾਰ ਬਚਿਆ ਪਿਆ ਹੋਊਗਾ। ਉਸ ਤੇ ਮੈਂ ਅਜ ਲੈ ਆਵਾਂ ਚਾਰ। ਅੱਜ ਲਿਆਇਆਂ ਵਾ ਚਾਰ ਸੌ ਰੁਪਇਆ, ਉਹ ਵੀ ਤਾਂ ਵੀ ਅੱਜ ਮੰਨ ਲ ਵੀ ਦੋ ਸੋ ਰੁਪਈਏ ਆਪਦੇ ਵੱਲੋਂ ਮੈਂ ਕਿਸੇ ਨੂੰ ਦਿੱਤਾ। ਸੀਗਾ।
ਹਮ ਹਮ ਹਮ।
ਆਫਿਸ ਦੇ ਵਿੱਚ ਕੋਈ ਆਏ ਸੀਗੇ, ਤੇ ਇੱਕ ਸੰਤਰ ਮੈਂ ਮਤਲਬ ਰਿਫਰੈਸ਼ਮੈਂਟ ਲੈ ਸੀ ਔਫਿਸ ਦੇ ਵਿੱਚ। ਉਹ ਵੀ ਮੈਂ ਆਪਣੇ ਵਲੋਂ ਲੈ ਤਾਂ ਮੈਂ ਹੈਂ।
ਤੁਸੀਂ ਹੈੱਡ ਅਕਾਊਂਟੈਂਟ ਔ।
ਹਾਂਜੀ ਹਾਂਜੀ ਹੈਡ- ਅਕਾਊਂਟੈਂਟ ਮਤਲਬ ਕੈਸ਼ ਤਾਂ ਮੇਰੇ ਕੋਲ ਈ ਹੁੰਦਾ ਵਾ।
ਅੱਛਾ ਅੱਛਾ ਮੈਂ ਤਾਂ ਹੀ ਸੋਚ ਰਿਹਾ ਸੀਗਾ ਵੀ ਕੈਸ਼ ਦਾ ਜਿਵੇਂ ਤੁਸੀਂ ਕਿਹਾ, ਉਹ ਹੈਡ- ਅਕਾਂਟ ਡੀ ਕਰ ਸਕਦਾ।
ਹਾਂਜੀ, ਕਿਉਂਕਿ ਹਨਾ ਇਹ ਸਰ ਵਿਸ਼ਵਾਸ ਦੀ ਗੱਲ ਆ ਹੁਣ ਅੱਜ। ਜ ਮੰਨ ਲਬ ਓਨਰ ਨੇ ਹੈਾ ਮੰ ਲਬ ਹਾਂ ਅੱਜ ਅਜ ਮੰਨ ਲ ਵੀ ਦਸ ਲੱਖ ਹਨਾ ਮੇ ਮੇਰੇ ਅੰਡਰ ਕੀਤਾ ਅੱਜ ਮੈਨੂੰ ਫੜਾਇਆ
ਹਾਂ।
ਮਲ ਵੀ ਕਿਸੇ ਅਡ ਅਦਰ ਪਾਰਟੀ ਨੂੰ ਦੇਣਾ ਵਾ ਤੇ ਤੂੰ ਮਲ ਵੀ ਆਪਣੇ ਹੱਥ ਥੱਲੇ ਰੱਖੇ, ਹਨਾ ਤੇ ਸਰ ਇਹੀ ਮੰਨ ਵੀ ਯਕੀਨ ਵਾਲੀ ਗੱਲ ਆ
ਹਾਂ ਇਹ ਗੱਲ ਤਾਂ ਹੈ।
ਪਰ ਮੈਂ ਸੋਚਦਾ ਯਾਰ ਪੀ ਮੇਰੀ ਹਨਾ, ਚਲੋ ਟਰੱਸਟ ਇੱਕ ਬਣਿਆਂ। ਯਕੀਨ ਬਣਿਆ ਚਲੋ ਵਧੀਆ ਗੱਲ ਆ, ਪਰ ਸਰ ਗਰੋਥ ਵੀ ਹੋਵੇ ਨਾ। ਥੋੜ੍ਹੀ ਜਿ ਗਰੋਥ ਵੀ ਹੋਵੇ ਬੰਦੇ ਦੀ।
ਸਭ ਤੋਂ, ਸਭ ਤੋਂ ਪਹਿਲਾਂ ਗੱਲ ਵੀਰੇ ਗਰੋਥ ਈ ਹੁੰਦੀਂ ਆ ਆਪਣੀਂ। ਜਿੱਥੇ ਆਪਾਂ ਨੂੰ ਲੱਗ ਰਿਆ ਹੁੰਦਾ ਨਾ ਬੀ ਆਪਾਂ ਜਿਵੇਂ ਤੁਸੀਂ ਕਰ ਰੇ ਔ ਕੰਮ ਕਰ ਰੇ ਔ, ਬਹੁਤ ਵਧੀਆਂ ਗੱਲ਼ ਹੈ ਤੁਹਾਡੀ ਬਿਲਕ ਨੀਤ ਸਾਫ਼ ਆ, ਤੁਹਾਂਨੂੰ ਅ ਰੱਬ ਐਮੇ ਰੱਖੇਂ ਤੁਹਾਂਨੂੰ ਚੜ੍ਹਦੀ ਕਲਾਂ ਚ ਰੱਖੇ। ਪਰੰਤੂ ਜਿੱਥੇ ਤੁਸੀਂ ਗਰੋਥ ਨਹੀਂ ਲੇ- ਲੇ ਪਾ ਰਹੇਂ ਨਾ ਆਪਣੀਂ ਜ਼ਿੰਦਗੀ ਦੀ ਉੱਥੇ ਨਾ ਤੁਸੀਂ ਨਾ ਪ੍ਰੈਸ਼ਰ ਹੋਣ ਲੱਗ, ਤੁਹਾਂਨੂੰ ਖੁਦ ਫੀਲ ਹੋਣ ਲੱਗਜੂਗਾ ਇੱਕ ਵਾਰ ਬੀ ਮੈਂ ਅੱਗੇ ਨੀਂ ਵੱਧ ਪਾ ਰਿਹਾ, ਮੇਰੀ ਸੈਲਰੀ ਅੱਗੇ ਵੀ ਕਿਉਂ ਨੀਂ ਜਾ ਪਾ ਰਹੀ, ਬੀ ਮੈਂ ਏਨਾਂ ਕਰਨ ਤੋਂ ਬਾਅਦ ਵੀ ਚ ਰੁਕਿਆ ਪਿਆ।
ਹਾਂ ਬਿਲਕੁਲ, ਏ ਤਾਂ ਹੁੰਦਾ ਵਾ।
ਏ ਤੁਸੀਂ ਹਾਲੇ ਅਹ ਕਹਿ ਲਓ ਵੀ ਯੰਗ ਹੋਣ ਹੋ ਨਾ, ਅੱਠ ਕੁ ਮਹੀਨੇ ਹੋਏ ਨੇ ਤੁਹਾਂਨੂੰ।
ਤਾਂ ਕਰਕੇ ਤੁਹਾਂਨੂੰ ਹਲੇੇ ਫੀਲ ਘੱਟ ਹੋ ਰਿਹਾਂ, ਇਹਨਾਂ ਚੀਜ਼ਾਂ ਦਾ।
ਹਾਂ, ਇਹ ਜਿਵੇਂ- ਜਿਵੇਂ ਹਨਾ।
ਹਾਂ ਮੈਨੂੰ- ਮੈਨੂੰ ਬਹੁਤ ਟਾਇਮ ਹੋ ਗਿਆਂ ਸੀਗਾ, ਮੇਰਾ ਖ਼ੂਨ ਖੋਲ ਜਾਦਾ। ਸੀਗਾ, ਹਾਂ। ਫੇਰ ਮੈਂ ਸੋਚਦਾ ਕਿ ਯਾਰ ਜੋਬ ਚੇਂਜ ਕਰੋ ਮੈਂ ਐਵੇਂ ਨੀ ਰਹਿ ਸਕਦਾਂ।
ਅੱਛਾ।
ਹਾਂ ਤਾਂ ਵੀਰੇ ਪਤਾਂ ਕੀ ਮੇਰੀ ਜੋਬ ਚ ਬਰਡਨ ਬਹੁਤ ਸੀਗਾ ਬਹੁਤ ਜ਼ਿਆਦਾ ਬਰਡਨ ਸੀਗਾ।
ਨਹੀਂ, ਬਾਡਰ ਕਿਸ ਚੀਜ਼ ਦਾ ਸੀਗਾ।
ਮਤਲਬ ਵੀਰੇ ਬਰਡਨ ਇਸ ਚੀਜ਼ ਦਾ ਹੁੰਦਾ ਜਿਵੇਂ ਲਗਾ ਲਓ ਤੁਹਾਡਾ ਕੰਮ। ਪੰਜ ਵਜੇ ਤੱਕ ਖਤਮ ਹੋ ਗਿਆਂ, ਹਾਂ ਛੇ
ਸਾਢੇ ਪੰਜ ਵਜ਼ੇ ਤੱਕ।
ਹਾਂ, ਉਹ ਮੈਂ ਅੱਜ ਦਾ ਅੱਜ ਦਾ ਦੱਸ ਬੈਠਿਆ। ਉਸ ਟਾਇਮ ਮੇਰਾ ਕੰਮ ਹੁੰਦਾ ਸੀਗਾ, ਛੇ ਵਜੇ ਤੱਕ ਮਤਲਬ ਪ ਬਹ ਛੇ ਵੱਜਣ ਤੱਕ ਮੇਰਾ ਫ ਫਿਕਸ ਟਾਇਮ ਸੀਗਾ, ਛੇ ਵਜ਼ੇ ਖਤਮ ਹੋ ਜਾਣਾਂ ਚਾਹੀਂਦਾ। ਓ ਮੇਰਾ ਕੰਮ ਸਭ ਪਉਣੇ ਪੰਜ ਜਾਂ ਲਗਭਗ ਸਾਢੇ ਪੰਜ ਵਜੇ ਤੱਕ ਖ਼ਤਮ ਹੋ ਜਾਂਦਾ ਸੀਗਾ। ਮੈਂ ਪੂਰਾ ਜ਼ੋਰ ਮਾਰਦਾ ਸੀਗਾ ਬੀ ਅੱਧਾ ਘੰਟਾ ਫਰੀ ਰੱਖਾ ਆਪਣੇਂ ਆਪ ਨੂੰ। ਬੀ ਕੀ ਗ਼ਲਤੀਆਂ ਕਰੀਆਂ ਮੈਨੇ ਕੀ ਗ਼ਲਤੀਆਂ ਨਹੀਂ ਕ ਤੀਆਂ ਅਰ ਕਿਵੇਂ ਸੌਖਾਂ ਬਣਾਇਆਂ ਜਾਂ ਸਕਦਾਂ ਸੀਗਾ ਚੀਜ਼ਾਂ ਨੂੰ। ਔ ਮੈ ਅੱਧੇ ਘੰਟੇ'ਚ ਸੋਚਦਾਂ ਸੀਗਾ ਬੈਠ ਕੇ। ਹਾਂ ਵੀ ਵਰਕ ਘਟਾਇਆ ਜਾਏਂ ਆਪਣਾਂ, ਤੇ ਟ੍ਰਿਕ ਲਾਈ ਜਾਏ ਕਿਧਰੇ ਨਾ ਕਿਧਰੇ। ਤਾਂ ਪਰੰਤੂ, ਫ਼ਿਰ ਉਹ ਤੋਂ ਬਾਅਦ ਮੈਂਨੂੰ ਜਿਹੜਾ ਨਾ ਦੋ ਤਿੰਨ ਵਾਰ ਵਿੱਚ ਅਹੇ ਜੇ ਦਿਨ ਆਂਦੇ ਸੀਗੇ। ਦੋ-ਚਾਰ ਵਾਰ, ਉਹ ਨਾ ਮੈਨੂੰ ਅੱਠ ਵਜੇ ਤੱਕ ਕੀ ਬੈਠਣਾ ਪੈ ਜਾਂਦਾ ਸੀਗਾ ਔਥੇ। ਹਾਂ, ਜਿਵੇਂ ਜੀਐਸਟੀ ਆਰ ਭਰਨੇ ਹੋ ਗੇ ਨਾ, ਜੀਐਸਟੀ ਵਗੈਰਾ ਭਰਨੇ ਹੋ ਗੇ। ਹੈਲੋ।
ਹਾਂਜੀ-ਹਾਂਜੀ।
ਜਦੋਂ ਆਪਾਂ ਜੀਐਸਟੀ ਭਰਦੇ ਆਂ ਤਾਂ ਜੀਐਸਟੀ ਨੇ ਨਾ ਬਾਊਚਰ ਦਾ ਕਹਿ ਲਓ ਜਾਂ ਤੁਸੀਂ ਬਿੱਲ ਨੰਬਰ ਨਾ ਚੜ ਬਹੁਤ ਜ਼ਿਆਦੇ ਹੁੰਦੇ ਨੇ ਮੇਰੇ ਕੋਲ ਬਹੁਤ ਜ਼ਿਆਦੇ ਲਗਭਗ ਕਹਿਲੋ ਤਿੰਨ ਸੌ, ਚਾਰ ਸੌ, ਛੇ ਸੌ, ਅੱਠ ਸੌ ਦੇ ਕਰੀਬਨ ਬਗ ਜਾਂਦੇ ਸੀਗੇ।
ਅੱਛਾ।
ਉਹ ਮੈਂਨੇ ਚੜਾਣੇ ਹੁੰਦੇ ਸੀਗੇ, ਬਾਏ ਹੱਥਾਂ ਨਾਲ਼ ਖੁਦ ਮੈਨੂੰਯਲੀ ਇੱਕ-ਇੱਕ ਚੀਜ਼।
ਅੱਛਾ, ਮਤਲਬ ਕਾਪੀ ਤੇ ਯਾ ਰਜਿਸਟਰ ਤੇ।
ਨਈ-ਨਈ, ਮੇਰੇ ਕੋਲ ਬਿੱਲ ਹੁੰਦੇ ਸੀਗੇ। ਪ੍ਰਿੰਟੇਡ ਕਰੇ ਹੋਏ ਬਿਲ ਕਰੇ ਹੁੰਦੇ ਸੀਗੇ। ਗੱਤੀਆਂ ਹੁੰਦੀਆਂ ਸੀਗੀਆਂ ਫੁੱਲ। ਪੂਰਾ ਜੋ ਕੈਹੰਦੇ ਨੇਨਾ ਔਫੀਸ਼ਲੀ ਇੱਕ ਓ ਹੁੰਦੀ ਆ, ਫਾਈਲ ਹੁੰਦੀ ਆ। ਇਹੋ ਜਿਆਂ ਛੇ-ਸੱਤ ਬਣ ਜਾਂਦੀਆਂ ਸੀਗੀਆਂ ਮੇਰੇ ਕੋਲ, ਫੇਰ ਮੈਨੂੰ ਓਹ ਮੈਨੂੰਅਲੀ ਇੱਕ-ਇੱਕ ਚੜ੍ਹਾਣੀ ਹੁੰਦੀ ਸੀਗੀ।
ਤਾਂ ਏਹਨੂੰ-ਏਹਨੂੰ ਕੈਹੰਦੇ ਮਤਲਬ ਕੰਮ, ਹੁੰਦਾ ਤਾਂ ਪੂਰਾ-ਪੂਰਾ ਜੇਹਾਈ ਆ। ਪਰੰਤੂ ਜੇਹੜਾ ਓੱਥੇ ਬਲਕ'ਚ ਆ ਜਾਂਦਾ ਨਾ ਇੱਕ ਵਾਰ'ਚ ਬਲਕ'ਚ ਆ ਜਾਂਦਾ ਨਾ ਪੂਰੇ ਮਹੀਨੇ ਦਾ, ਜਦੋਂ ਆਪਾਂ ਤੁਹਾਨੂੰ ਤਾਂ ਪਤਾ ਈ ਹੋਣਾ ਜਦੋਂ ਜੀ ਐਸ ਟੀ ਆਰ ਭਰਦੇਆਂ ਆਪਾਂ ਟੂ ਬੀ ਭਰਦੇ ਆਓ ਆਰ ਵੰਨ ਭਰਦੇਆਂ ਤਾਂ ਓੱਥੇ ਨਾ ਪੂਰਾ ਕੰਮ ਜਦੋਂ ਪਚਾ੍ਹ ਉੱਥੇ ਜੀ ਐਸ ਟੀ ਤੇ ਚੜਾਣਾ ਹੁੰਦਾ ਸੀਗਾ ਨਾ ਤਾਂ ਇੰਨਾ ਜ਼ਿਆਦਾ ਲੋੜ ਪੈਂਨਾਂ ਸੀਗਾ ਨਾ ਮਾਇੰਡ ਤੇ ਫੇਰ, ਮੈਂ ਸੋਚਦਾ ਸੀਗਾ ਨਹੀਂ ਯਾਰ ਇੰਨਾ ਨੀ ਹੋਣਾ ਚਾਈਦਾ।
ਅੱਛਾ, ਤੇ ਜੀ ਐਸ ਟੀ ਆ ਆਰਬਨ ਮੱਤਲਵ ਵੀ ਕਦੋਂ ਭਰਦੇ ਹੁੰਦੇ ਐ, ਮੇ ਅ ਮੰਥਲੀ ਯਾ ਕੁਆਟਰਲੀ?
ਏਹ ਤਾਂ ਤੁਹਾਡਾ ਬਿਜਨੇਸ ਦੱਸੇਗਾ ਨਾ ਤੁਸੀਂ ਕੇਹੜੇ ਬਿਜਨਸ'ਤੇ ਲੱਗੇ ਹੋਏ ਔ। ਕੋਮਪੋਜੀਸ਼ਨ, ਅੱਛਾ ਰੈਗੂਲਰਲੀ ਆ ਮਤਲਬ ਫੇਰ ਤਾਂ ਮੰਥਲੀ ਭਰਦੇ ਹੋਣੇ ਤੁਸੀਂ।
ਅੱਛਾ ਮੰਥਲੀ ਯਾਰ ਪਰ, ਮੈਨੂੰ ਕਾਹ ਤੋਂ ਨੀ ਪਤਾ ਲੱਗਦਾ ਮੇਰੇ ਕੰਮ ਦਾ ਕਿਉਂਕਿ ਮੈਂ ਹੈਨਾ ਹੈਗਾ ਕਿਉਂ ਜਾ ਫੇਰ ਓ ਸੀਏ ਤੋਂ ਭਰਾ ਲੈਂਦੇ ਹੋਨੇਂ।
ਸੀ ਏ ਤੋਂ ਭੱਰਾਂਦੇ ਨੇ ਵੀਰੇ ਔਹੋ। ਮੈਂ ਸੀ, ਮੈਂ ਨਈ-ਨਈ ਨੀ ਵੀਰੇ, ਪਤਾ ਕੀ ਚੱਕਰ ਆ। ਤੇ ਜੀ ਐਸ ਟੀ ਭਰਨ ਦਾ ਕੰਮ ਅਕਾਉਂਟੈਂਟ ਦਾ ਤਾਂ ਹੈਗਾ।
ਹਾਂ।
ਪਰੰਤੂ ਸੀ ਏ ਸਾਈਨ ਕਰੇਗਾ ਉਸਤੇ। ਹਾਂ ਸੀ ਏ, ਸੀ ਏ ਦੀ ਦੇਖ-ਰੇਖ'ਚ ਹੋਊਗਾ ਔਹ ਸਾਰਾ ਕੰਮ। ਭਰਤਾਂ ਤੁਸੀਂ ਵੀ ਸਕਦੇ ਓ ਪਰੰਤੂ ਔਹ ਭਰਨ ਦਾ। ਤੁਸੀਂ ਕੇਹੜੀਆਂ ਬਿੱਲ ਬਣਾਈਂਗੇਅ, ਮੈਨੂੰ ਲੱਗਦਾ ਨਾ ਤੁਸੀਂ ਬੈਲੈਂਸ ਸ਼ੀਟ ਨਾ ਆਪਣੀ ਪੂਰੀ ਪੈਨ ਡਰਾਈਵ। ਤਾਂ ਕੇ ਸੀ ਏ ਕੋਲ ਨੀ ਭਜਾਈ ਹੋਣੀ ਕਦੇ।
ਯਾਰ ਮੈਂ ਪੈਂਡਰੀ ਆ ਗਈ ਪੈਨ ਡਰਾਈਵ ਤਾਂ ਵਿੱਚ ਤਾਂ ਪਾਈ ਨੀ ਕਦੇ।
ਅੱਛਾ।
ਹਾਂ।
ਓਹ ਨਾ ਪਤਾ ਕਿਆ ਹੁੰਦਾ, ਅਹ ਫੋਨ ਆ ਰੇਆ ਵਿੱਚ।
ਓਹ ਪਤਾ ਕਿਆ ਹੁੰਦਾ, ਹੈਂ। ਅਹ, ਨਾ-ਨਾ ਮੇਰਾ ਆ ਰੇਹਾ ਸੀਗਾ, ਅਹ ਓ ਪਤਾ ਕਿਆ ਹੁੰਦਾ ਜਦੋਂ। ਆਪਾਂ ਸਾਰਾ ਕੁਛ ਕਰ ਲੈਂਣੇ ਆਂ ਮੇਰਾ ਕੁਆਟਰਲੀ ਹੁੰਦਾ ਸੀਗਾ। ਹਾਂ ਤੁਸੀਂ ਸਮਝ ਲਓ ਕੁ ਹਾਂਜੀ ਕੁਆਟਰਲੀ ਤੇ। ਤਿੰਨ ਹਾਂ ਤਿੰਨ ਕੁਆਟਰ ਮਤਲਬ ਤਿੰਨ ਕੁਆਟਰ ਹੁੰਦੇ ਇਦੇ। ਅ ਲਗਭਗ ਲਾ ਲਓ ਵੀ ਮੇਰਾ ਤੀ ਲਗਭਗ ਓਹੀ ਲਾ ਲਓ ਤੁਸੀਂ ਇੱਕ ਕੁਆਟਰ ਤੇ ਲਗਭਗ ਚਾਰ ਮਹੀਨੇ, ਤਾਂ ਚਾਰ ਮਹੀਨੇ ਦੇ ਜਿੰਨੇ ਵੀ ਬਿੱਲ ਹੋਏ ਓਹ ਇੱਕ ਵਾਰ 'ਚ ਯਾ ਮੰਥਲੀ ਕਰ ਕੇ ਭਰ ਲਓ ਮੰਥਲੀ-ਮੰਥਲੀ ਭਰਦੇ ਆਂ ਆਪਾਂ ਉੱਨੀ-ਵੀਹ ਤਰੀਕ ਨੂੰ।
ਹਾਂ ਹਾਂ ਉੱਨੀ ਸ ਵੀਹ ਤਰੀਕ ਨੂ, ਹਾਂ
ਤਾਂ ਉਹ ਨਾ ਮੈਨੂੰ ਇੰਨਾ ਜਿਆਦਾ ਲੋੜ ਪੈਂਦਾ ਸੀ ਮਾਇਡ ਤੇ ਮੈਂ ਸੋਚਦਾ ਸੀਗਾ ਯਾਰ ਇੰਨਾ ਹੋਣਾ ਨੀ ਚਾਹੀਦਾ, ਤਾਂ ਉਹ ਮੈਨ ਲ ਮੈਂ ਸਾਰਾ ਡਾਟਾ ਆਪਣਾੈਲੈਂਸ ਸ਼ੀਟ, ਬਲਗ ਸ਼ੀਟ ਟੈਲੀ ਕਰਦਾ ਸੀਗਾ, ਫ਼ਿਰ ਉਹਨੂੰ ਮੈਂ ਪੈਨ ਡਰਾਈਵ ਚ ਪਾਂਦਾ ਸੀਗਾ ਸੀਏ ਕੋਲ ਪਹਚਾਣਾ ਹੁੰਦਾ ਸੀਗਾ ਇੱਕ ਦਿਨ ਲਾਂਦਾ ਸੀਗਾ ਟੈਲੀ ਕਰਨ ਵਾਸਤੇ, ਉਹੀ ਉੱਨੀ ਤਰੀਕ, ਵੀਹ ਤਰੀਕ ਦੋ ਦਿਨ ਮਿਲਦੀ ਸੀ ਮੈਨੂੰ ਹੁਣ ਲਾ ਲਓ ਤੁਸੀਂ ਕਿਸੇ ਦੀਆਂ ਛੇ ਹਜ਼ਾਰ ਪਈ, ਛੇ ਸੌ ਪਈਆਂ ਨੇ ਕਿਸੇ ਦੇ ਛੇ ਸੌ ਵਿਚਣਾ ਨੇ ਕਿਸੇ ਦੇ ਅੱਠ ਸੌ, ਕਿਸੇ ਦੇ ਚਾਰ ਸੌ, ਕਿਸੇ ਦੇ ਪੰਜ ਸੌ
ਅ
ਤਾਂ ਇੰਨੇ ਬਿੱਲ ਚੜਾ ਕੇ ਨਾ ਮੈਨੂੰ ਲੱਗਦਾ ਸੀਗਾ ਵੀ ਦੋ ਦਿਨਾਂ ਚ ਇੰਨੇ ਬਿੱਲ ਨਹੀਂ ਹੋਣੇ ਚਾਹੀਦੇ, ਇਹਦਾ ਹਫ਼ਤੇ ਦੋ ਹਫ਼ਤੇ ਤੇਰਾ ਕੰਮ ਆ, ਇਹੀ ਹੁੰਦਾ ਸੀਗਾ ਫਿਰ ਮੇਰੇ ਨਾਲ
ਅੱਛਾ
ਚਲੋ ਫਿਰ ਵੀਰੇ ਹ ਮੈਂ ਟਾਈਮ ਉਹ ਹੋ ਗਿਆ ਟਾਈਮ ਇੱਕ ਵਾਰ ਹੋਰ ਕੋਲ ਕਰ ਲੈਂਦੇ ਆ, ਛੇਵੀਂ ਕੋਲ ਹੋਜੂਗੀ ਲੱਗਦਾ ਮੇਰੇ ਹਿਸਾਬ ਨਾਲ
ਠੀਕ ਐ, ਠੀਕ ਐ ਠੀਕ ਓਕੇਕੇ
ਓਕੇ